ਸਸ ਸੀ ਅਕਾਲ।
ਸਸ ਸ੍ਰੀ ਅਕਾਲ ਜੀ, ਕਿਵੇਂ ਹੋ ਜੀ? ਵਧੀਆ ਵਧੀਆ ਤੁਸੀਂ ਦੱਸੋ ਤੁਸੀਂ ਕਿਵੇਂ ਹੋ?
ਹਾਂਜੀ ਹਾਂਜੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ, ਹੋਰ ਘਰ ਪਰਿਵਾਰ ਸਭ ਠੀਕ ਨੇ?
ਸਭ ਵਧੀਆ ਸਭ ਵਧੀਆ ਜੀ।
ਅੱਛਾ ਅੱਛਾ ਅੱਛਾ, ਹੋਰ ਕਿਵੇਂ ਓ? ਕੀ ਕਰ ਰਹੇ ਸੀਗੇ? ਮੈਂ ਤਾਂ ਇੱਥੇ ਬਸ
ਅਸੀਂ ਬਸ ਮਤਲਬ ਆਏ ਸੀਗੇ ਤੇ ਬਸ ਓਈੰ ਆਂਦੇ ਆਂਦੇ ਰਸਤੇ ਦੇਖ ਦੇਖ ਰਹੇ ਸੀਗੇ ਕਿ ਅੱਜ-ਕੱਲ ਸਾਫ਼-ਸਫ਼ਾਈ ਹੈ ਨੀ ਕਿਤੇ। ਮਤਲਬ ਕਿ ਤੁਸੀਂ ਇਹ ਦੇਖੋ ਲੋਕਾਂ ਦੇ ਘਰ ਦੇ ਬਾਹਰ ਏਨਾ ਕੂੜਾ-ਕਰਕਟ ਪਿਆ ਨਾ, ਕੀ ਕੋਈ ਸਫ਼ਾਈ ਹੈਨੀ।
ਲੱਛਮੀ ਤਾਂ ਚਲੋ ਜੀ ਹੈ ਤੁਸੀਂ ਇਹ ਦੇਖੋ ਨਾ ਬਿਮਾਰੀਆਂ ਵੀ ਕਿੰਨੀਆਂ ਲੱਗ ਜਾਂਦੀਆਂ।
ਬੋਅ ਤਾਂ ਆਉਂਦੀ ਆ ਫਿਰ ਬਰਕਤ ਨੀ ਹੁੰਦੀ ਨਾ ਐਵੇਂ ਰੱਖਣ ਨਾਲ ਲੋਕਾਂ ਨੂੰ ਸਭ ਪਤਾ ਪਰ ਫੇਰ ਵੀ ਉਹ ਹੱ ਤੇ ਠੀਕ ਐ, ਹੁਣ ਅਸੀਂ ਵੀ ਮਤਲਬ ਮਾੜਾ- ਮੋਟਾ ਤਾ ਵੀ ਇਹ ਨਾ ਚੀਜ਼ ਆਪਣੇ ਬੰਦੇ 'ਚ ਹੋਣੀ ਚਾਹੀਦੀ, ਹੁਣ ਸਫ਼ਾਈ ਰੱਖਣੀ ਕਿ ਨਹੀਂ ਰੱਖਣੀ ਅੱਜੇ ਬੰਦਾ ਟੈਸ਼ਨ 'ਚ ਆ ਨਾ ਅੱਧੀ, ਉਹਦੀ ਟੈਨਸ਼ਨ ਤਾਂ ਐਂਵੇ ਮੁੱਕ ਜਾਂਦੀ ਦੀ ਵੀ ਜਦੋਂ ਉਹ ਉਹਨੂੰ ਸਾਫ਼ -ਸਫ਼ਾਈ 'ਚ ਬੰਦਾ ਰਹਿੰਦਾ, ਇਹ ਦੇਖਿਆ ਵੀ ਗਿਆ ਬਹੁਤ ਵਾਰੀ।
ਫੋਨ ਨਾ ਅਸੀ ਕੀ ਮਤਲਬ ਆਏ ਆ ਦੇਖਿਆ, ਹਰ ਇੱਕ ਘਰ ਦੇ ਬਾਹਰ ਕੂੜਾ- ਕਰਕਟ ਪਿਆ, ਸਿਰਫ ਦੋ- ਤਿੰਨ ਘਰ ਛੱਡ ਕੇ ਆਉਣਗੇ, ਜਿੱਥੇ ਸਾਫ਼- ਸਫ਼ਾਈ ਸੀ ਪੂਰੀ ਤਰ੍ਹਾਂ। ਉਹ ਵੀ ਸਾਫ਼- ਸਫ਼ਾਈ ਉਹਨਾਂ ਨੇ ਤਾਂ ਰੱਖੀ ਹੋਈ ਸੀ, ਕਿਉਂਕਿ ਉਹਨਾਂ ਦੇ ਘਰ ਦੇ ਬਾਹਰ ਪੇੜ- ਪੂੜ ਜੇ ਲੱਗੇ ਲੱਗੇ ਹੋਏ ਸੀਗੇ ਬਸ, ਪਰ ਅੱਜ- ਕੱਲ੍ਹ ਦੇ ਮਤਲਬ ਲੋਕੀ ਹੈ ਨੀ ਸਾਫ਼ -ਸਫ਼ਾਈ ਕਰਨ ਵੇਲੇ, ਉਈ ਘਰ ਦਾ ਕੋਈ ਮਤਲਬ ਗੰਦ ਹੋਏਗਾ, ਪਲਾਸਟਿਕ ਠੀਕ ਹੋਏਗਾ ਉਹੀ ਬਾਹਰ ਸੱਟ ਦਿੰਦੇ ਨੇ, ਇਹ ਨੀ ਕਿ ਕੂੜੇ ਦਾਨ ਲਾ ਦੀਏ ਅਸੀਂ।
ਉਹੀ ਨਾ, ਬੀ ਨਾ ਇਹਨਾ ਲੋਕਾਂ ਨੇ ਨਾ, ਮਾੜਾ ਹਾਲ ਕੀਤਾ ਹੋਇਆ।
ਤੇ ਦੇਖੋ ਨਾ ਬਦਬੂ। ਕਿੰਨੀ ਆਂਦੀ ਹੈ, ਜਦੋਂ ਕੂੜਾ ਸਾਰਾ ਪਿਆ ਹੋਵੇ ਘਾਰ ਦੇ ਬਾਹਰ ਜੇ ਕੋਈ ਆਂਢ- ਗੁਆਂਢ ਆਵੇ, ਤਾਂ ਉਹਨੂੰ ਕਿਹੋ ਜਿਹਾ ਲੱਗੇ ਜਾਂ ਰਿਸ਼ਤੇਦਾਰ ਆਵਣ। ਉਹ ਕਿਹੋ ਜਿਹਾ ਮਤਲਬ ਉਹਨਾ ਨੂੰ ਲੱਗੇਗਾ ਕਿ ਕੂੜਾ ਹੀ ਨਹੀਂ ਕੂੜੇ ਦਾਨ ਦਾ ਹੀ ਲਾਇਆ ਹੋਇਆ ਇਹਨਾਂ ਨੇ
ਨਹੀਂ ਉਹੀ ਨਾ ਗੰਦਗੀ ਬਿਮਾਰੀ ਦਾ ਘਰ ਆ। ਮੱਖੀਆਂ ਮੱਛਰ ਕਿੰਨੇ ਦਾ ਇੱਥੇ ਪਨਪਦੇ ਐ ਕਿੰਨੇ ਤਰ੍ਹਾਂ ਦੇ ਕੀਟ ਪਨਪਦੇ ਐ, ਕੀੜੇ ਪਨਪਦੇ ਐ ਫਿਰ ਉਹ ਗੰਦਗੀ ਚ ਫਿਰ ਇੱਥੇ ਤਾਂ ਬਿਮਾਰੀਆਂ ਲੱਗਦੀਆਂ ਲੋਕੀਂ ਕਨ ਛੋਟੀਆਂ ਛੋਟੀਆਂ ਉਹੀ ਬਾਹਰ ਬੈੇ ਬੈਠੀਆਂ ਏ, ਮੱਖੀਆਂ ਹੋ ਰਹੀਆਂ ਉਹੀ ਤੁਹਾਡੇ ਰੋਟੀ ਤੇ ਆ ਕੇ ਬੈਠੰਗੀਆਂ ਹੁੰਆਂ ਉਹੀ ਤੁਹਾਡੇ ਘਰ ਤੇ ਆ ਅੰਦਰ ਵਿਹੜੇ ਤੇ ਆ ਕੇ ਬੈਠਣਗੀਆਂ, ਔਥੇ ਤੁਸੀਂ ਬਹਿਣਾ ਉੱਠਣਾ ਕਰਨਾ ਕਿੰਨਾ ਕੁੱਛ ਗੰਦਾ ਲੱਗੇਗਾ - ਕੀ ਹੁੰਦਾ ਉਹਨਾਂ ਚ ਆਪਾਂ ਨੂੰ ਪਤਾ ਥੋੜ੍ਹੀ ਆ ਆਪਾਂ ਦੇਖ ਸਕਦੇ ਹਾਂ।
ਹੁਣ ਦੇਖੋ ਨਾ ਕਿੰਨੇ ਕਿ ਉਹ, ਉਹ ਨਿੱਕੇ- ਨਿੱਕੇ ਜਿਹੇ ਜਾਨਵਰ ਆ ਜਾਂਦੇ ਕੀੜੇ ਜੇ, ਹੁਣ ਘਰ ਚ ਕੀੜੇ ਹੀ ਅੱਛੇ ਕੱਲੀਆਂ ਵੜ ਗਈਆਂ ਤੇ ਤੁਸੀਂ ਦੇਖੋ ਨਾ ਕਿ ਘਰ ਕਿੰਨਾਂ ਖ਼ਰਾਬ ਕਰ ਦੇਣਗੀਆਂ, ਹੁਣ ਜੇ ਕੰਧਾਂ ਤੇ ਛਿਪਕਲੀਆਂ ਹੀ ਤੁਰੀਆਂ ਜਾਣਗੀਆਂ ਕੋਈ ਪਤਾ ਨੀ ਲੱਗੇਗਾ ਕਦੋਂ ਆਦੇ ਸਰੀਰ ਤੇ ਟਿੱਗ ਪੈਣ ਆ ਕੇ
ਉਹ ਤੋ ਚਲੋ ਗਰਮੀਆਂ ਕਰਕੇ ਕੇ ਆ ਜਾਂਦੀਆਂ ਨੇ, ਪਰ ਫਿਰ ਵੀ ਉਹ ਤਾਂ ਰਹਿੰਦੀਆਂ ਹੀ ਹੈ। ਲੇਕਿਨ ਇੱਕ ਗੱਲ ਇਹ ਹੀ ਹੈ ਨਾ ਵੀ ਸਾਰੀ ਵੀ ਲੋਕਾਂ ਨੂੰ ਆਪ ਵੀ ਥੋੜਾ ਚਾਹੀਦਾ, ਲੋਕੀ ਤਾਂ ਜਮਾ ਹੀ ਆਪਦੇ ਛੱਡੀ ਹੀ ਜਾ ਰਹੇ ਆ ਆਵਦਾ ਜ਼ਮੀਰ ਆਪਾਂ ਜਿਹਨੂੰ ਕਹਿ ਦਈਏ।
ਲੋਕਾਂ ਨੂੰ ਹੈ ਹੀ ਨੀ- ਮਤਲਬ ਮੋਟੀ ਮੋਟਾ ਜਿਹੜਾ ਦਿਮਾਗ ਜਿੰਨਾ ਲਾ ਸਕਦੇ ਨਾ ਲੋਕੀਂ ਲਾਹ ਹੀ ਨਹੀਂ ਰਿਹਾ ਆਪਦਾ ਵੀ ਅਸੀਂ ਕੀ ਗਲਤ ਕਰ ਰਹੇ ਆ ਕੀ ਕੀ ਸਹੀ ਰਹੇ ਹਾਂ। ਦੇਖ ਸਕਦੇ ਆਂ, ਦੇਖ ਹੀ ਨਹੀਂ ਰਹੇ
ਤੁਸੀਂ ਦੇਖੋ ਨਾ ਹੁਣ ਪਲਾਸਟਿਕ ਦੇ ਲਿਫਾਫੇ ਆ ਉਹਨਾਂ ਨੇ ਘਰ ਦੇ ਬਾਹਰ ਸੱਟ ਤੇ ਉਹਨੇ ਇਹ ਨੀ ਪਤਾ ਨਾ ਹੀ ਘਰ ਦੇ ਪਰਨਾਲੇ ਤੁਧਡੇ ਹੈਗੇ ਆ। ਉਹੀ ਫੇਰ ਪਲਾਸਟਿਕ ਦੇ ਜ ਲਿਫਾਫੇ ਆ ਉਹ ਅੰਦਰ ਜੰਮ ਜਾਂਦੇ ਜਾ ਕੇ ਤੇ ਫਿਰ ਉਹ ਪਰਨਾਲੇ ਬੰਦ ਕਰ ਦਿੰਦੇ ਨੇ ਤੇ ਉਹ ਸਾਰਾ ਗੰਦਾ ਪਾਣੀ ਬਾਹਰ ਨੂੰ ਆ ਜਾਂਦਾ।
ਹੁਣ ਕਿਸੇ ਨੇ ਲੰਘਣਾ ਹੁੰਦਾ ਜਾਂ ਪੈਦਲ ਕਿਸੇ ਨੇ ਜਾਣਾ ਹੁੰਦਾ ਉਹੀ ਨਾ ਗੰਦੇ ਪਾਣੀ ਕੂੜੇ ਕਰਕਟ ਚ ਹੀ ਜਾਏਗਾ ਅਗਲਾ ਵੀ
ਹਮ
ਤੁਸੀਂ ਦੇਖੋ ਉਹਨੇ ਦੇ ਪੈਰ ਕਿੰਨੇ ਗੰਦੇ ਹੋ ਜਾਣਗੇ। ਕੱਪੜੇ ਕਿੰਨੇ ਗੰਦੇ ਹੋ ਜਾਨਗੇ ਲੋਕਾਂ ਨੂੰ ਇਹ ਨਹੀਂ ਵਿਖਦਾ ਕਿ ਬਈ ਚੀਜ਼ਾਂ ਦਾ ਵੀ ਅਸੀਂ ਵੇਖ ਲਈਏ ਹੁਨ ਉਹਨਾਂ ਨੇ ਥੋੜਾ ਨਾ ਉਹਨਾਂ ਦੇ ਕੱਪੜੇ ਧੋਣੇ ਆ ਜਾਂ ਕੁਛ ਕਰਨਾ, ਜੇ ਦੇਖੋ ਨਾ ਹੁਨ ਰੱਬ ਨਾ ਕਰੇ ਉਹੀ ਮਤਲਬ ਕੂੜੇ ਕਰਕਟ ਚ ਉਹਨੂੰ ਕੋਈ ਚੀਜ਼ ਵੱਟ-ਵੁੱਟ ਜਾਂਦੀ ਐ ਤੇ ਫੇਰ ਉਹੰਦਾ ਤਾਂ ਨੁਕਸਾਨ ਹੋ ਹੀ ਗਿਆ ਨਾ ਹੁਨ ਤਾਂ ਬਿਮਾਰੀ ਲੱਗ ਈ ਗਈ ਉਹ ਤੇ ਅਗਲਾ ਤਾਂ ਡਾਕਟਰ ਕੋਲ ਹੀ ਭੱਜੇਗਾ ਫਿਰ ਤੁਸੀਂ ਦੇਖੋ ਹੁਨ ਬੰਦੇ ਨੇ ਸਾਹ ਲੈਣਾ ਸਾਹ ਹੁਨ ਸਾਹ ਕਿਵੇਂ ਆਏਗਾ ਉਹ ਗੰਦ ਚ ਸਾਹ ਸਾਰਾ ਤਾਂ ਆਪਨੇ ਫੇਫੜੇ ਖ਼ਰਾਬ ਕਰਦੇ ਨੇ ਉਹਨੇ
ਸਹੀ ਗੱਲ ਆ ਇਹੀ ਨਾ ਮਤਲਬ ਛੋਟੇ ਛੋਟੇ ਚੀਜ਼ਾਂ ਹੁਨ ਇਹ ਕੂੜਾ ਆਪਨੀ ਸਬਜ਼ੀਆਂ ਚੋਂ ਨਿਕਲਿਆ ਇਹ ਕਿੱਥੋਂ ਨਿਕਲਿਆ ਐਵੇਂ ਕਰਕੇ ਉਹ ਉਹ ਚੀਜ਼ ਗਲਜੇਗੀ, ਸੜ ਜਏਗੀ ਸੜ-ਸੜ ਕੇ ਉਹ ਬਿਲਕੁਲ ਵੀ ਸਹੀ ਨੀ ਜੇ ਕੋਈ ਪੜ੍ਹਿਆ ਲਿਖਿਆ ਹੋਵੇ ਨਾ ਉਹ ਵੀ ਜੇ ਇਹੋ ਜਹੀ ਬੇਵਕੂਫੀ ਕਰੇ ਨਾ ਤਾਂ ਫੇਰ ਕੀ ਹੀ ਕਹਿ ਸਕਦੇ ਹਾਂ ਆਪਾਂ ਉੱਥੇ ਕੀ ਹੀ ਕਰ ਸਕਦੇ ਸਕਦੇ ਹਾਂ ਸਰਕਾਰ ਵੀ ਕਿੰਨਾ ਕੁ ਸਾਫ਼ ਕਰਾ ਦੇਗੀ ਇਹ ਤਾਂ ਆਪ ਦੀ ਵੀ ਥੋੜੀ ਅਕਲ ਹੋਨੀ ਚਾਹੀਦੀ ਹੈ ਸਰਕਾਰਾਂ ਉੱਤੇ ਥੋੜੀ ਆਪਾਂ ਇਹ ਇਹ ਚੀਜ਼ਾਂ ਪਿਛੇ ਡੁਲਾਂਗੇ ਆਪਨੇ ਘਰ ਆ ਕੇ ਕੂੜਾ ਸਾਫ਼ ਕਰੇਗੀ ਉਹ ਅਪਨੀ ਗਲੀਆਂ ਚ ਕੂੜਾ ਸਾਫ਼ ਕਰੇਗੀ
ਸਰਕਾਰ ਨੇ ਸਪੈਸ਼ਲ ਕੂੜੇ ਦਾਨੇ ਨੇ ਬੰਦੇ ਲਾਏ ਹੋਏ ਨੇ ਤੁਸੀ ਤੁਸੀਂ ਜੇ ਕੂੜਾ ਪਾਣਾ ਤੁਸੀਂ ਉਹਨਾਂ ਦੇ ਉੱਥੇ ਰੇੜੀਏ 'ਚ ਬਲਾ ਤੂਸੀ ਜਰੂਰੀ ਆਬਦੇ ਘਰ ਦੇ ਬਾਅਰੀ ਸਟਣਾ ਯਾ ਜਦੋਂ ਅਗਲੇ ਲੈਣ ਆਂਦੇ ਨੇ ਹੁਣ ਅਗਲੇ ਮ ਬੈਲਾਂ ਮਾਰਦੇ ਈ ਨੇ ਘਰ ਦੀਆਂ। ਯਾ ਸਿਟੀਆਂ ਮਾਰਦੇ ਨੇ ਗਲੀ ਚ ਆ ਕੇ ਜੇ ਕਿਸੇ ਦੇ ਕੂੜਾ ਐਗਾ ਬਈ ਕੂੜਾ ਸਿੱਟ ਦੋ, ਪਰ ਲੋਕਾਂ ਨੂੰ ਐਂ ਨੀ ਨਾ ਕਲ ਕੀ ਬਈ ਓਧੱਰ ਉਨਾਂ ਨੂੰ ਐ ਕੀ ਉੱਧਰ ਕਿਉਂ ਸੱਟੀਏ ਘਰ ਦੇ ਬਾਅਰ ਈ ਸੱਟਲੋ।
ਕੈਂਦੇ ਐ ਲੋਕ ਆਵਦਾ ਕੂੜਾ ਕਿਸੇ ਅੱਗੇ ਕਰਨਾ ਵੀ ਨੀ ਚਈਦਾ ਕਈ ਲੋਕੀ ਤਾ ਹੁੰਦੇ ਐਵੀ ਆਪ ਤਾਂ ਦੂਜਿਆਂ ਦੇ ਮਮੂਰੇ ਰੱਖ ਦਿੰਦੀਐਂ ਕੂੜਾ ਆਂਈਂ ਝਾੜੂ 'ਚ ਆਪ ਬੋਕਰ-ਬੁੱਕਰ ਮਾਰਾਂਗੇ ਸਿੱਧਾਈ ਉਨਾਂ ਦੀ ਕਰ ਦੇਨਗੇ, ਭਾਂਵੇ ਉਨਂਹਾ ਨੇ ਸਾਫ਼ ਕੀਤੀ
ਆਓ
ਹੋਈ ਆ ਅ ਆਵਦੀ ਥਾਂਅ
ਹੁਣ ਸਾਡੇ ਵੀ ਜੀ ਐਂਈ ਐ ਦੇਖੋ ਨਾ ਹੁਨ ਕਈ ਕਈ ਲੋਕੀ ਓੰਦੇ ਜੇੜੇ ਨਾ ਰਾਤ-ਬਰਾਤੇ ਆਵਦਾ ਘਰ ਚੋ ਕੂੜਾ ਕੱਢ ਦੇ ਆ ਤੇ ਦੇ ਉ ਪਤਾ ਨੀ ਲੱਗਣ ਦਿੰਦੇ ਕਿੰਦੇ ਘਰ ਦੇ ਬਾਅਰ ਜਾ ਕੇ ਸੁੱਟ ਦੇਣਾ ਉਨਾਂ ਨੂੰ ਇਸ ਅ ਚਲੋ ਅਹੀ ਆਵਦੇ ਘਰ ਦੇ ਬਾਅਰ ਨੀਂ ਸੁੱਟਦੇ ਕਿਸੇ ਵ ਉ ਫਲਾਨੇਂ ਦੇ ਘਰ ਦੇ ਬਾਅਰ ਸੁੱਟ ਦਿੰਨੇ ਆ ਜਾ ਕੇ ਉਨਾਂ ਨੂੰ ਬੜਾ ਪਤਾ ਲਗਣੈ ਇਹ ਨੀ ਨਾ ਵੇਕਦੇ ਓਨਾਂ ਦੇ ਵੀ ਤਾ ਜਵਾਕ ਹੈਗੇ ਆ ਤੇ ਉਨਾਂ ਨੂੰ ਕਿੰਨਾ ਮਾੜਾ ਹਾਲ ਓਏਗਾ ਉਨਾਂ ਨੂੰ ਕਿੰਨੀ ਸਮੈਲ ਜਾਏਗੀ
ਬੌਤ ਗ਼ਲਤਾ ਨਾਲੇ ਹੁਣੇ ਨਾਂ ਓਅ ਕੋਈ ਸਫ਼ਾਈ ਕਰਮਚਾਰੀ ਨੇ ਜਿੜੇ ਓ ਵੀ ਹੁਣੇ ਤਾਂ ਉਂ ਮੋਰਚੇ 'ਚ ਉੱਤਰ ਵੀ ਗਏ ਸੀਗੇ। ਆ ਪਿੱਛੇ ਜਿ ਹੁਨੇ ਇਲੈਕਸ਼ਨ ਜੇ ਆਏ ਸੀਗੇ ਪੰਜਾਬ 'ਚ ਕਿੰਨਾ ਕੁਛ ਤਾ ਖਿਲਾਰਾ ਪਿਆ ਉਅ ਤਾ ਐਈਂ ਅ ਥਾਂ-ਥਾਂ ਤੇ ਸੱਟਗੇ ਸੀਗੇ, ਹੁਣ ਕੂੜੇ ਨਾਲ ਬੰਦਿਅਂ ਤੁਰਨਾ-ਫਿਰਨਾ, ਹਾਂਅ ਉਂ ਉਹੀ ਪੈਰ ਉਨਾਂ ਨੇ ਆਵਦੇ ਘਰੇ ਵੀ ਲੈ ਕੇ ਜਾਨੇ ਆਂ ਸਾਰਾ ਕੁੱਛ ਦੇਖਣਾ ਹੂਦਾ ਐ
ਪਲਟਤੀਆ ਕੂੜੇ ਦੀਆਂ ਸਾਰਿਆਂ ਦੇ ਘਰ ਦੇ ਬਾਅਰ
ਕਿੰਨਾ ਮਾੜਾ ਹੋਇਆ ਸੀ ਓਸ ਟੈਮ ਚਲੋ ਠੀਕ ਐ ਵੀ ਉ ਆਵਦੀ ਮੰਗ ਕਰ ਰਏ ਨੇ ਪਰ ਓ ਕੀ ਹੀ ਕਰਨ ਬ ਸਰਕਾਰ ਵੀ ਜਿੱਥੇ ਸਰਕਾਰ ਜਿੰਮੇਦਾਰ ਆ ਨਾ ਉਨੂੰ ਵੀ ਦੇਖਣਾ ਚਾਈਦਾ। ਜਿੱਥੇ ਆਪਾ ਜਿੰਮੇਦਾਰ ਆਂ ਆਪਾਂ ਨੂੰ ਵੀ ਦੇਖਣਾ ਚਾਈਦਾ। ਸਾਰੇ ਬਰਾਬਰ ਖਤ ਕਰਨਗੇ ਤਾਹੀ ਤਾ ਕੰਮ ਸਿਰੇ ਚੜ੍ਹੇਗਾ। ਆ ਯਮੁਨਾ ਨਦੀ ਹੋਗੀ ਅਪਣੀ, ਗੰਗਾ ਨਦੀ ਹੋਗੀ।
ਹਾਂਜੀ ਸਭ ਤੋ ਵੱਡੀ ਗਲਤੀ ਈ ਆਪਣੀ ਆ ਤੁਹੀ ਦੇਖੋ ਨਾ ਆਪਾਂ ਕੋਈ ਥਾਂ ਨਈ ਛਡਦੇ ਪਏ ਚਾਏ ਓ ਨਹਿਰ ਆ। ਨਹਿਰਾਂ 'ਚ ਵੀ ਤਾ ਨਾਂ ਕਿਵੇਂ ਕੂੜਾ ਸੱਟਿਆ ਹੋਇਆ ਲੋਕਾਂ ਨੇ ਹੱਟਦੇਈ ਨੀਂ ਲੋਕੀ।
ਕਹਿ ਰੀਆਂ ਨਾ ਵੀ ਨਦੀਆਂ ਕਰਕੇ ਤ ਨਦੀਆਂ ਦਾ ਝਰਨੇ ਹੋਗੇ ਆ੍ਹ ਲੋਕੀ ਹੁਣ ਭਾੜਾਂ ਤੇ ਜਾਂਦੇ ਆ ਆਹ ਅੱਥੇ ਦਰਿਆਵਾਂ ਤੇ ਜਾਂਦੇ ਐ ਜਿੱਥੇ ਵੀ ਜਾਂਦੇ ਐ ਘੁੰਮਣ- ਫਿਰਣ ਖਾਣਗੇ -ਪੀਣਗੇ ਪੈਕੇਟ- ਪੂਕਟ ਸਾਰੇ ਉੱਥੇ ਸੱਟ ਦਣਗੇ ਵੀ ਉਹੀ ਆ ਨਾਂ ਕਿਉਕੀ ਰੋਕਣ ਪਰ ਲੋਕਾਂ ਨਾਲੋਂ ਇਥੇ ਘੱਟ ਐ ਕੋਈ ਏਂਨੀ ਅਕਲ ਬੰਦਿਆਂ ਨੂੰ ਹੋਵੇ ਨਾਅ ਸਾਰਾ ਕੁਛ, ਓਥੇ ਡਸਟਬਿਨ ਵੀ ਲਾਏ ਹੁੰਦੇ ਆ।
ਕੋਈ ਲੋਕੀ ਆਵਦੀ ਗੱਡੀ ਝ ਜਾਂਦੇ ਐ ਜਾਂ ਗੱਡੀ ਝ ਖਾਣ - ਪੀਣ ਕਰਦੇ ਆ ਹੁਣ ਓਹ ਜੇ ਚਲਦੀ ਗੱਡੀ 'ਚ ਉਨਾਂ ਨੇ ਰੋਕਣੀ ਤੇ ਹੈ ਨੀ ਕਿਤੇ ਗੱਡੀ ਉਨਾਂ ਨੇ ਸ਼ੀਸ਼ਾ ਖੋਲ੍ਹ ਕੇ ਉਵੇਂ ਥੱਲੇ ਸੱਟ ਦੇਣਾ ਸਾਰਾ। ਜਿੰਨਾ ਮਰਜ਼ੀ ਗੰਦ ਹੋਵੇ ਏ ਨੀਂ ਵੇਖਦੇ ਪਲਾਸਟਿਕ ਦਾ ਲਫਾਫਾ, ਪਲਾਸਟਿਕ ਦੀ ਬੋਤਲ ਆ।
ਤੁਸੀਂ ਵੀ ਸ਼ਾਇਦ ਕਦੇ ਕੀਤਾ ਹੋ ਸਕਦਾ ਜਾ ਫਿਰ ਹੋਰਾਂ ਨੇ ਵੀ ਕੀਤਾ ਹੋ ਸਕਦਾ ਪਰ ਧਿਆਨ ਦੇਣ ਦੀ ਬੌਤ ਲੋੜਾਂ ਕਿ ਐਵੇਂ ਨਹੀਂ ਕਰਨਾ ਚਾਹੀਦਾ ਵੀ ਆ ਪਲਾਸਟਿਕ ਕਿੰਨਾ ਖ਼ਤਰਨਾਕ ਹੁੰਦਾ ਲੋਕਾਂ ਲਈ ਜਾਂ ਫਿਰ ਆਪਣੀ ਮਿੱ ਮਿੱਟੀ ਲਈ ਬੌਹਤ ਖ਼ਤਰਨਾਕ ਆ ਧਰਤੀ ਲਈ ਇਨੂੰ ਸਾੜ ਸੜਨ 'ਚ ਸੜਦਾ ਹੀ ਨਹੀਂ ਇਹ ਪਹਿਲੀ ਗੱਲ ਤਾਂ,
ਹੁਣ ਤੁਸੀਂ ਦੇਖੋ ਨਾ ਸੜਕ ਤੇ ਕਿੰਨੀ ਆਵਾਜਾਈ ਹੁੰਦੀ ਆ। ਤੇ ਬਹੁਤ ਬਿਲਕੁਲ ਜੀ।
ਥੱਲੇ ਵੀ ਜਾਏ ਤਾਂ, ਤਾਂ ਹੀ ਤਾਂ ਪਲਾਸਟਿਕ ਬੈਨ ਕੀਤਾ ਹੋਇਆ ਪਰ ਇੱਥੇ ਵੀ ਵਰਤੋਂ ਵੀ ਬਹੁਤ ਐ ਲੋਕੀ ਸਮਝਦੇ ਨੀਂ ਗੇ।
ਦੇਖੋ ਨਾ ਲੋਕੀ ਅੱਗ ਵੀ ਲਾ ਦਿੰਦਾ ਪਲਾਸਟਿਕ ਨੂੰ ਤਾਂ, ਕਿ ਦੇਖੋ ਵੀ ਕਿੰਨਾ ਪ੍ਰਦੂਸ਼ਣ ਕਰਦਾ ਵਾਂ।
ਹਾਂ ਪ੍ਰਦੂਸ਼ਣ ਨਾਲੇ ਗੰਦੀ ਗੈਸਾਂ ਨਿਕਲਦੀਆਂ ਪਲਾਸਟਿਕ ਨੂੰ ਅੱਗ ਲਾ ਕੇ ਕੇ ਉਹ ਵੀ ਕਿਹੜਾ ਸਹੀ ਐ ਜਾਂ ਉਹ ਵੀ ਕਿਹੜਾ ਸੁਰਖਸਿਤ ਆ ਆਪਣੇ ਲਈ, ਹਾਂ ਕੋਈ ਨੀ ਐ ਪਲਾਸਟਿਕ ਸੜਦਾ ਨਾ ਬਹੁਤ ਤੇ ਉਹ ਵੀ ਬਹੁਤ ਗ਼ਲਤ ਆ ਬਈ ਬਹੁਤ ਜ਼ਿਆਦਾ ਨੁਕਸਾਨਦਾਇ ਆ ਉਹ ਵੀ, ਲੋਕੀ ਸਮਝਣ ਤਾਂਹੀ ਆ ਆਪਾਂ ਹੁਣ ਕਿੰਨਾ ਕੁਛ ਤਾਂ ਸਰਕਾਰਾਂ, ਕਿੰਨਾ ਕੁ ਸਿਰ ਖਾਂਦੀਆਂ ਰਹਿਣਦੀਆਂ ਉਹ ਕਹਿ ਦੀ ਕਹਿ ਰਹੀਆਂ ਨੇ ਜੀ ਸੁੱਕਾ ਕੂੜਾ ਅੱਡ ਪਾਓ ਗਿੱਲਾ ਅੱਡ ਪਾਓ ਇਹ ਦੋਵੇਂ ਅੱਡ ਰੱਖੋ ਫੇਰ ਸਾਨੂੰ ਦਓ। ਤੁਸੀਂ ਵਿੱਚ ਵਿਚਾਰੇ ਸਾਰਾ ਗੰਦ ਪਾਇਆ। ਵਿੱਚ ਵਿਚਾਲੇ ਹੀ ਸਾਰਾ ਤੁਹਾਡਾ ਚੱਲਿਆ ਹੋਇਆ ਕਿੰਨਾ ਗਟਰ ਤੁਸੀਂ ਦੇਖਦੇ, ਗਟਰ ਉੱਥਤੇ ਰੁਕ ਗਏ ਉਹੀ ਨਾਲੇ ਦੇ ਪਾਣੀ ਤੁਹਾਡੇ ਘਰੇ ਬਾਹਰ ਆ ਗਏ ਬਿਮਾਰੀਆਂ ਉ ਇਹ ਮੱਛਰ ਤਾਂ ਹੋ ਗਏ ਮਲੇਰੀਆ ਡੇਂਗੂ ਦੇ, ਉਹੀ ਫੇਰ ਤੁਹਾਡੇ ਬੱਚੇ ਪਏ ਆ ਘਰੇ ਕੋਈ ਕੌਣ ਬਿਮਾਰ ਕੌਣ ਹੋਵੇ। ਬਿਮਾਰੀਆਂ ਹੁਣ ਕਿੱਥੋਂ ਆਉਣਗੇ ਘੁੰਮ ਫਰਾ ਕੇ ਤੁਹਾਡੇ ਆਪਦੇ ਦੇ ਕੀਤੇ ਤੀਹ ਬਿਮਾਰੀਆਂ ਆਉਣ ਗਈਆਂ ਸਾਰੀਆਂ ਲੋਕੀ ਦੇਖ ਲੈ ਨਾ। ਤਾਂ ਬਸ ਗੱਲ ਫੇਰ ਤਾਂ ਹੀ ਐ ਸਾਰੀ।
ਬਿਲਕੁਲ ਜੀ ਬਿਲਕੁਲ ਲੋਕਾਂ ਨੂੰ ਆਪ ਨੂੰ ਵੀ ਦੇਖ ਐਕਨੀ ਚਾਈਦੇੈ ਜੀ ਕਿ ਕੂੜਾ ਚਲੋ ਲੋਕ ਲੋਕਾਂ ਵਾਸਤੇ ਤਾਂ ਕੀ ਸੋਚਨਾ ਤੁਸੀਂ ਆਵਦੇ ਵਾਸਤੇ ਈ ਸੋਚੋ ਨਾ ਤੋਡੇ ਵਾਸਤੇ ਕਿੰਨਾ ਹਾਨੀਕਾਰਕ ਆ।
ਲੋਕੀ ਏ ਵੀ ਨੀ ਸੋਚਦੇ ਕਿ ਬਈ ਓਨਾਂ ਨੂੰ ਈ ਤਕਲੀਫ ਕਰੇਗਾ ਓਨਾਂ ਨੂੰ ਐ ਬਸ ਅਸੀਂ ਆਵਦੇ ਘਰੇ ਨਾ ਕੂੜਾ ਰੱਖੀਏ ਬਸ ਜਿੱਥੇ ਆਏਆ ਅਸੀਂ ਓਥੇ ਈ ਸੱਟ ਦਈਏ ਪਰ ਏ ਨੀ ਨਾ ਪਤਾ ਤੋਡੇ ਸ਼ਰੀਰ ਨਾਲ ਕਿੰਨਾ ਕੰਮ ਖਰਾਬ ਕਰੇਗਾ ਏ।
ਇੰਨੀ ਕੁ ਈ ਗੱਲ ਆ ਕੋਈ ਵੱਡੀ ਵੀ ਹੈ ਨੀ ਯਾ ਫੇਰ ਬਾਲਾ ਜਿੰਮੇਦਾਰੀ ਦਾ ਕੰਮ ਆ ਵੀ ਲੋ ਕਿ ਖੇਚਲ ਕਰਨ ਚ ਔਖੇ ਹੋ ਰਏ ਆ ਯਾ ਫਿਰ ਓਨੂੰ ਔਖਾਪਨ ਆ ਰਿਆ ਕਿਸੇ ਵੱਲੋਂ ਏਨੀ ਵੀ ਗੱਲ ਨੀ ਜੇ ਕੋਈ ਕਰ ਪਾ ਰਿਆ ਨਾ ਤਾਂ ਫਿਰ ਤੇ ਕੀ ਹੀ ਓਦੇ ਤੋਂ ਉਮੀਦ ਰੱਖੀਏ ਕਿ ਹੀ ਤੁਸੀਂ ਦੇਸ਼ ਲਈ ਕਰੋਗੇ ਜਦੋਂ ਤੁਸੀਂ ਆਵਦੇ ਘਰ ਦਾ ਨੀ ਤੁਸੀਂ ਕਰ ਸਕਦੇ ਤੁਆਡੇ ਲਈ ਰੈ ਈ ਕੀ ਗਿਆ ਬਾਰ ਆਲਾ ਤਾਂ
ਬਿਲਕੁਲ ਜੀ ਲੋਕੀ ਨਾ ਲੋਕਾਂ ਨੂੰ ਐਂ ਲੱਗਦਾ ਕਿ ਦੇਸ਼ ਵਾਸਤੇ ਤਾਂ ਓ ਕਰਨਾ ਈ ਨੀ ਚਾਂਦੇ ਅੱਜ-ਕੱਲ ਓਨਾ ਨੂੰ ਨਾ ਖੇਚਲ ਪਸੰਦ ਈ ਨੀ ਕਿਸੇ ਨੂੰ
ਆਵਦੇ ਵਾਸਤੇ ਈ ਕਰ ਲੈਨ ਇੰਨਾ ਈ ਬੋਤ ਐ ਜੀ।
ਗੱਲ ਨੀਂ ਜੀ। ਏਨਾਂ ਦਾ ਨਾ ਥੋੜਾ ਵੀ ਜੇ ਤੁਸੀਂ ਹੁਨੇ ਦੇਖੇਆ ਕੀਤਾ ਨਾ ਤੁਸੀਂ ਆਵਦੇ ਵੱਲੋਂ ਵੀ ਤੁਸੀਂ ਓਨਾ ਨੂੰ ਕਓ ਵੀ ਥੋੜਾ ਰੱ ਖਨ ਸਫਾਈ ਕਿਓਂਕੇ ਏਨਾਂ ਤੋਂ ਈ ਆ ਵੀ ਏਹੀ ਸ਼ੁਰੂ ਕਰਨਗੇ ਤਾਂ ਹੀ ਦੇਖੋ-ਦੇਖੋ ਕੋਈ ਹੋਰ ਨਈਂ ਤਾਂ ਵਿਗੜਦੇ ਆ ਸਾਰੇ।
ਹੂੰ, ਬਿਲਕੁਲ ਜੀ ਬਿਲਕੁਲ। ਬਾਕੀ ਕੋਈ ਗੱਲ ਨੀ ਜੀ ਸਾਸ੍ਰੀ ਕਾਲ।